ਹੈਲੋ, ਹਾਂਜੀ ਸਸ਼੍ਰੀਕਾਲ ਜੀ।
ਹੋ, ਸਤਿ ਸ਼੍ਰੀ ਕਾਲ ਜੀ, ਹੋਰ ਕੀ ਹਾਲ ਚਾਲ ਏ?
ਸਤ ਸ਼੍ਰੀ ਕਾਲ ਜੀ, ਕੀ ਹਾਲ ਚਾਲ ਏ? ਵਦੀਆ-ਵਦੀਆ ਤੁਸੀਂ ਸੁਣਾਓ? ਤੁਸੀਂ ਠੀਕ ਔ?
ਬਸ ਠੀਕ ਆ।
ਹੈ, ਹਾਂਜੀ-ਹਾਂਜੀ, ਮੈਂ ਵਦੀਆ। ਬਸ ਕੁਛ ਨਈ, ਬੈਠੇ ਦੇ ਸੀ, ਹੁਣ ਸ਼ਾਮ ਦੀ ਚਾਹ ਦੀ ਤਿਆਰੀ ਕਰ ਰਿਹਾ ਹਾਂ। ਸ਼ਾਮ ਦੀ ਚਾਹ।
ਅੱਛਾ ਜੀ। ਅੱਛਾ ਜੀ। ਹੋਰ, ਹੋਰ ਸਭ ਠੀਕ ਹੈ। ਅਰੇ ਮੈਂ ਤੁਹਾਡੇ ਕੋਲ ਇਹ ਪੁੱਛਣਾ ਹੈਲੋ, ਮੈਂ ਤੁਹਾਡੇ ਕੋਲ ਐ ਪੁੱਛਣਾ ਸੀ ਕਿ?
ਹਾਂਜੀ। ਹਾਂਜੀ।
ਕੀ ਨਾ ਹਸਬੈਂਡ ਨੂੰ ਜੁਕਾਮ, ਖਾਸੀ ਲੱਗਿਆ ਹੋਇਆ ਹੈ। ਤੇ ਤੁਸੀਂ ਕਾਹੜਾ ਕਿਕਨ ਬਣਾਉਂਦੇ ਹੋ।
ਕਾੜਾ ਕਿਕਨ ਬਣਾਉਂਦੇ ਹਾਂ। ਅਸੀਂ ਕਾੜਾ ਕਿਵੇਂ ਬਣਾਉਂਦੇ ਹਾਂ। ਅੱਧਾ ਕੱਪ ਪਾਣੀ ਲੈ ਕੇ ਉਹਨੂੰ ਗੈਸ ਤੇ ਧਰ ਦੋ। ਜਿਸਲੇ ਪਾਣੀ ਉਬਲ ਜਾਏ ਮਤਲਬ ਇੱਕ ਕੱਪ ਪਾਣੀ ਪਾ ਲਓ ਤੁਸੀਂ। ਜਲੇ ਉਹ ਪਾਣੀ ਉਬਲ ਜਾਏ। ਫਿਰ ਉਹਦੇ ਵਿੱਚ ਥੋੜ੍ਹੀ ਜਿਹੀ ਸੌਂਫ ਪਾ ਦਿਉ ਤੁਸੀਂ ਇੱਕ ਚਮਚਾ।
ਹਾਂਜੀ।
ਔਰ ਥੋੜ੍ਹੇ ਜਿਹੇ ਤੁਲਸੀ ਦੇ ਪੱਤੇ ਪਾ ਦਿਉ।
ਹਾਂਜੀ।
ਤੇ ਨਾਲ ਇੱਕ -ਅੱਧਾ ਮੁਨਕਾਾ ਪਾ ਦੋ ਜੇ ਤੁਸੀਂ ਤੁਹਾਨੂੰ ਸੂਟ ਕਰਦਾ ਹੈ ਤੇ। ਔਰ ਥੋੜ੍ਹੀ ਜਿਹੀ ਅੱਧਾ ਚਮਚ ਜਵਾੈਨ ਪਾ ਦੋ।
ਹਾਂ ਜੀ।
ਔਰ ਜੇ ਚੰਗੀ ਤਰ੍ਹਾਂ ਕੜ ਜਾਏ, ਅਤੇ ਅੱਧਾ ਕੱਪ ਰਹਿ ਜਾਏ ਨਾ ਜੇ ਫੇਰ ਇਹਦੇ ਵਿੱਚ ਚੁਟਕੀ ਨਮਕ ਪਾ ਦਿਉ। ਔਰ ਤੁਹਾਨੂੰ ਅਗਰ ਕੌੜਾ ਪਸੰਦ ਥੋੜ੍ਹਾ ਜਿਹਾ ਨਮਕ ਪਾ ਦਿਉ। ਆਪਣੇ ਸਵਾਦ ਦੇ ਅਨੁਸਾਰ।
ਕਾਲਾ ਵਾਲਾ ਕਿ ਸੈਂਦਾ ਨਮਕ।
ਮਤਲਬ ਜੋ ਤੁਹਾਨੂੰ ਮਤਲਬ ਸਹੀ ਲੱਗਦਾ ਉਹ ਵਾਲਾ ਨਮਕ ਪਾ ਲਓ ਜੋ ਤੁਸੀਂ ਖਾ ਸਕਦੇ ਹੋ। ਉਹ ਪਾ ਲਓ। ਅਤੇ ਅਗਰ ਕੌੜਾ ਲੱਗੇਗਾ ਤੇ ਥੋੜ੍ਹੀ ਜਿਹੀ ਅੱਧਾ ਚਮਚ ਖੰਡ ਵੀ ਪਾ ਲ ਲੋ ਉਹਦੇ ਵਿੱਚ।
ਹਾਂਜੀ।
ਤੇ ਫੇਰ ਉਹ ਮਤਲਬ ਗਾੜਾ ਹੋ ਜਾਏਗਾ ਅੱਧਾ ਕੱਪ ਰਹਿ ਜੇ ਇੱਕ ਕੱਪ। ਕੱਪ ਤੋਂ ਅੱਧਾ ਕੱਪ ਰਿਹਾ ਜੇ ਨਾ, ਫੇਰ ਉਹ ਤੁਸੀਂ ਛਣ ਲਓ ਕੱਪ ਦੇ ਵਿੱਚ। ਅਤੇ ਸਿਪ- ਸਿਪ ਕਰਕੇ ਪੀ ਲਉ। ਆਰਾਮ ਬੜਾ ਆ ਜਾਂਦਾ ਉਹਦੇ ਨਾਲ।
ਅੱਛਾ ਨਹੀਂ, ਖਾਸੀ ਹੀ ਬੜੀ ਜ਼ਿਆਦਾ ਹੋ ਰਹੀ ਸੀ ਰਾਤ ਬਰ ਨਾ ਸੋਨ ਚ' ਬੜੀ ਦਿੱਕਤ ਆਉਂਦੀ ਹੈ। ਕਿ ਇੰਨੀ ਜ਼ਿਆਦਾ ਖਾਂਸੀ ਉਹ ਕਾਫ ਹੰਦਾ ਨਾ ਤੇ ਮੈਂ ਕਿਹਾ ਚੱਲ ਦਵਾਈ ਤੇ ਡਾਕਟਰ ਕੋਲ ਲੈ ਲਈਏ। ਤੇ ਉਹਦੇ ਨਾਲ ਨਾ ਆਰਾਮ ਨੀ ਆਇਆ ਥੋੜਾ -ਬਹੁਤ। ਤੇ ਮੈਂ ਕਿਹਾ ਚੱਲ ਕੁਆੜਾ ਪੁੱਛਣੀ ਆ। ਉਹਦੇ ਨਾਲ ਹੁੰਦਾ ਹੈ ਕਿ ਚਲੋ ਥੋੜਾ ਅਸਰ ਆ ਜਾਏ, ਖਾਂਸੀ ਜ਼ੁਕਾਮ ਵਿਚ।
ਬਰ ਹੈ ਜੁਕਾਮ ਔਰ ਖਾਂਸੀ ਤੇ ਜਾਂਦੇ ਹੀ ਜਾਂਦੇ ਆ ਆਰਾਮ ਨਾਲ ਇਹਨਾਂ ਨੇ ਅਗਰ ਜੁਕਾਮ ਨੇ ਹਫ਼ਤਾ ਲੈਣਾ ਤੇ। ਤਾਂ ਰਹੇਗਾ ਹੀ ਰਹੇਗਾ। ਤੁਸੀਂ ਕੁਛ ਵੀ ਕਰਲਓ। ਇਸ ਤੋਂ ਅੱਛਾ ਦਿ ਨਾ ਤੁਸੀਂ ਕੁਛ ਵੀ ਨਾ ਕਰੋ ਹਫ਼ਤਾ ਇੰਨੇ ਰਹਿਣਾ ਹੈ ਸੀਰਾ ਬਣਾ ਲਉ ਤੁਸੀਂ ਬੇਸਣ ਦਾ ਉਹ ਪੀ ਲੋੋ
ਹਾਂਜੀ। ਤੇ ਉਹਨੂੰ ਕਿਹਾ ਕਿਹਦੇ ਨਾਲ ਪਕਾਵਾਂ। ਕਿਹੜੇ ਵਾਰੀ ਦੇਸੀ ਘਿਉ ਨਾਲ।
ਆਹੋ। ਮਤਲਬ ਇਕ ਚਮਚ ਚਮਚਾ ਮਤਲਬ ਡੇਢ ਚਮਚਾ ਦੇਸੀ ਘਿਓ ਪਾਲੋ। ਤੇ ਇੱਕ ਚਮਚਾ ਉਹਦੇ ਵਿੱਚ ਵਿੱਚ ਵੇਸਣ ਪਾ ਕੇ ਉਹਨੂੰ ਚੰਗੀ ਤਰ੍ਹਾਂ ਭੁੰਨ ਲਓ।
ਹਾਂਜੀ।
ਅਤੇ ਉਹਦੇ ਵਿੱਚ ਥੋੜ੍ਹੀ ਜਿਹੀ ਘੁੱਟ ਕੇ ਕਾਲੀ ਮਿਰਚ ਪਾ ਦਿਉ।
ਅੱਛਾ ਜੀ
ਅਤੇ ਅਗਰ ਤੁਸੀਂ ਤੁਹਾਨੂੰ ਸਹੀ ਲੱਗਦਾ ਤੇ ਥੋੜ੍ਹਾ ਜਿਹਾ ਕਾਜੂ ਤੇ ਥੋੜ੍ਹਾ ਬਦਾਮ ਵੀ ਪਾ ਲਓ ਕੁੱਟ ਕੇ ਤੇ ਇੱਕ ਗਲਾਸ ਦੁੱਧ ਪਾ ਲੋ ਤੇ ਚੰਗੀ ਤਰ੍ਹਾਂ ਕਾਢ ਲੋ
ਅੱਛਾ ਜੀ
ਉਹ ਪੀਲੋ ਪਰ ਉਹ ਪੀਣ ਤੋਂ ਬਾਅਦ ਪਾਣੀ ਨਹੀਂ ਪੀਣਾ ਉਹ ਤੁਸੀਂ ਸੋਨ ਵਕਤ ਹੀ ਪੀਣਾ ਸਿਰਾ
ਇਹਦਾ ਮਤਲਬ ਹੈ ਕਿ ਮੈਂ ਅਗਰ ਬਣਾ ਕੇ ਦੇਵਾਂ ਤੇ ਰਾਤੀ ਬਣਾ ਕੇ ਕੇ ਦਵਾਂ ਜਿਹੜਾ ਆਰਾਮ ਨਾਲ ਬੀ ਕੇ ਸੋ ਜਾਣ
ਹਾਂ ਉਹਦੇ ਬਾਅਦ ਨਾ ਪਾਣੀ ਨਹੀਂ ਪੀਣਾ ਹੁੰਦਾ ਬਸ ਆਪਣਾ ਸਿਰ ਨੂੰ ਲਪੇਟ ਕੇ ਅਤੇ ਸੋ ਜਾਓ
ਅੱਛਾ ਜੀ ਮਨ ਉਹ ਰਾਤੀ ਮਨ
ਮੈਨੂੰ ਤਾਂ ਜੁਕਾਮ ਹੁੰਦਾ ਹੈ ਨਾ ਤੇ ਮੈਂ ਤਾਂ ਇੋ ਹੀ ਬਈ ਸ਼ੁਰੂ ਤੋਂ ਹੀ ਸੀਰੇ ਨਾਲ ਹੀ ਆਰਾਮ ਆਉਂਦਾ ਸਾਨੂੰ ਅਸੀਂ ਦਵਾਈਆਂ ਨਹੀਂ ਖਾਂਦੇ ਜੁਕਾਮ ਦੀਆਂ ਸੀਰਾ ਹੀ ਪੀਂਦੇ ਹਾਂ ਵੇਸਣ ਦਾ ਉਹਦੇ ਨਾਲ ਸਹਾਨੂੰ ਆਰਾਮ ਆ ਜਾਂਦਾ ਅੱਛੇ ਤਰੀਕੇ ਨਾਲ ਦਵਾਈਆਂ ਨਾਲ ਕੀ ਹੁੰਦਾ ਫਿਰ ਉਹ ਰੁਕ ਜਾਂਦਾ ਹੈ ਕਫ ਅੰਦਰ ਜਮਾ ਹੋ ਜਾਂਦਾ
ਅੱਛਾ ਜੀ
ਉਹ ਫਿਰ ਸਗੋਂ ਛਾਤੀ ਖੜ ਖੜ ਕਰਦੀ ਹੈ ਖੰਘ ਆਉਂਦੀ ਹੈ ਬਲਗਮ ਆਉਂਦੀ ਹੈ ਫੇਰ ਹੋਰ ਦਿੱਕਤਾਂ ਆਉਂਦੀਆਂ ਹੈ ਇੱਕ ਜੁਕਾਮ ਨਾਲ ਫਿਰ ਕਿੰਨੀਆਂ ਦਿੱਕਤਾਂ ਬਾਅਦ ਚ ਵੱਧ ਜਾਂਦੀਆਂ
ਇਹ ਤੇ ਗੱਲ ਸਹੀ ਹੈ ਕਿ ਕੀ ਗਰਮ ਖਾ ਕੇ ਅਗਰ ਅਸੀਂ ਪਾਣੀ ਪੀ ਲਈਏ ਤਾਂ ਉਹ ਅਸਰ ਖ਼ਤਮ ਹੋ ਜਾਂਦਾ ਦਾ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ
ਖੁਸ਼ਕ ਹੁੰਦਾ ਹੈ ਨਾ ਵੇਸਣ ਤੇ ਉਹ ਗਲਾ ਸੁੱਕਦਾ ਵੇ ਪਿਆਸ ਲੱਗਦੀ ਪਾਣੀ ਪੀਣ ਤਾਂ ਮਨ ਕਰੇਗਾ ਲੇਿ ਪੀਣਾ ਨਹੀਂ ਹੈ ਪਾਣੀ
ਹਾਂਜੀ ਉਹ ਤੇ ਹੁੰਦਾ ਹੀ ਹੈ ਕਿ ਸਾਨੂੰ ਮਨ ਕਰਦਾ ਲੇਕਿਨ ਅਸੀਂ ਪੀ ਨਹੀਂੀ ਸਕਦੇ ਹੈ ਬਸ ਇਹ ਚੱਕਰ ਪੈ ਜਾਂਦਾ
ਹਾਂ
ਹਾਂਜੀ ਉਹ ਫਿਰ ਮਨ ਨੂੰ ਥੋੜਾ ਤਸੱਲੀ ਦੇਣੀ ਪਏਗੀ ਕਿ ਮਨ ਨੂੰ ਤਸੱਲਲੀ ਦੇਣੀ ਪਏਗੀ ਕਿ ਬਾਈ ਅਸੀਂ ਪਾਣੀ ਨਾ ਪੀਏ
ਹਾਂ ਹੋਰ ਸੁਣਾਓ ਬਾਜ਼ਾਰ ਬਜੂਰ ਨੀ ਗਏ ਕੋਈ ਸ਼ੋਪ ਪਿੰਨੀ ਸੂਟ ਵੂਟ ਨਹੀਂੀ ਖਰੀਦੇ ਕੋਈ
ਹੋਰ
ਹੈਲੋ ਸੂਟ ਨਹੀਂ ਖਰੀਦੇਿਆ ਮੈਂ ਕਿਹਾ ਕੋਈ ਅੱਜ ਕੱਲ੍ਹ ਚਿਕਨਕਾਰੀ ਦੇ ਸੂਟ ਬੜੇ ਚੱਲੇ ਦੇ ਨੇ ਮੇਰੀ ਮਤਲਬ ਫਰੈਂਡ ਏ ਉਹਨੇ ਓਨਲਾਈਨ ਪਾਏ ਹੋਏ ਨੇ ਚਿਕਨਕਾਰੀ ਦੇ ਸੂਟ ਬੜੇ ਵਧੀਆ-ਵਧੀਆ
ਅੱਛਾ ਜੀ ਤੁਸੀਂ ਮੈਨੂੰ ਨੰਬਰ ਦੇਿਆ ਜੇ ਫਿਰ ਮੈਂ ਵੇਖਾਂਗੀ
ਆਹੋ ਉਹਨੇ ਨਾ ਔਨਲਾਈਨ ਪਾਏ ਹੋਏ ਨੇ ਪਹਿਲਾਂ ਤੇ ਮਤਲਬ ਚਿਕਨ ਕਰੀ ਦੇ ਸੂਟ ਹਲਕੇ ਰੰਗ ਆਉਂਦੇ ਸੀ ਬਿਲਕੁਲ ਹਲਕਾ ਜਾਮਣੀ ਹਲਕਾ ਗੁਲਾਬੀ ਹਲਕਾ ਨੀਲਾ ਰੰਗ ਓਨੇ ਬੜੇ ਅੱਛੇ-ਅਛੇ ਪ੍ਰਿੰਟੀਡ ਕੁੜਤੀਆਂ ਨੇ ਔਰ ਓਦੇ ਚ ਚਿਕਨਕਾਰੀ ਹੋਈ ਦੀ ਹੈ
ਹਾਂ ਸੂਟ ਜਿੰਨੇ ਵੀ ਹੋਨ ਜੋ ਲਾਲਚ ਆ ਗਿਆ ਇਹਦਾ ਮਤਲਬ ਮੈਨੂੰ ਦੇਖਾਂਗੀ ਲਾਵਾਂਗੀ ਜ਼ਰੂਰ ਹਾਂਜੀ
ਉਹ ਗਈ ਹੋਣੀ ਹੈ ਨਾ ਆਪਣੇ ਪੇਕੇ ਤੇ ਓਦੇ ਉੱਥੇ ਉਹਓਹਨੇ ਹੋਏਗੀ ਕੋਈ ਦੁਕਾਨ ਉਹਨੇ ਉੱਥੋਂ ਦੀ ਦੇਖਿਆ ਹੋਣਗੇ ਸੂਟ
ਹਾਂਜੀ ਜੀ
ਫ ਮਤਲਬ ਅਰਸ਼ ਫਰਸ਼ੀ ਸਲਵਾਰ ਜਿਹੜੀ ਚੱਲ ਰਹੀ ਹੈ ਨਾ ਉਹਦੇ ਨਾਲ ਉਹਨੇ ਉਹ ਕਿ ਚਿਕਨਕਾਰੀ ਦੀ ਕੁੜਤੀਆਂ
ਹਾਂਜੀ ਸੂਟ ਜਿੰਨੇ ਹੋਣ ਓਨੇ ਹੀ ਘਾਟਣੇ ਲੇਡੀ ਸਾਡੇ ਕੋਲ ਸੂਟ ਜਿੰਨੇ ਹੋਣ ਓਹਨੇ ਹੀ ਘੱਟ ਹੁੰਦੇ ਜੇ
ਉਹ ਤੇ ਹੈ ਅਲਮਾਰੀ ਭਰੀ ਦੀ ਹੈ ਸੂਟਾਂ ਦੇ ਨਾਲ ਲੇਕਿਨ ਜਦੋਂ ਕਿਤੇ ਜਾਣਾ ਹੋਏ ਤੇ ਕਪੜਾ ਨੀ ਹੁੰਦਾ ਕੋਈ ਸਾਡੇ ਕੋਲ
ਸਹੀ ਗੱਲ ਆਖ ਰਹੇ ਹੋ ਕੱਪੜਾ ਨੀ ਹੁੰਦਾ ਸਹੀ ਗੱਲ ਇਹ ਗੱਲ ਤੇ ਤੁਹਾਡੀ ਮੰਨ ਨੀ ਸਹੀ ਕਿਉਂਕਿ ਜਿੱਥੇ ਸੂਟ ਦੀ ਗੱਲ ਆਉਂਦੀ ਹੈ
ਟੈਚੀਆਂ ਵੀ ਭਰੀਆਂ ਹੋਈਆਂ ਕੱਪੜਿਆਂ ਦੇ ਨਾਲ ਅਲਮਾਰੀ ਵੀ ਭਰੀ ਦੀ ਹੈ, ਦੀਵਾਨ ਵੀ ਮੰਜਾ ਵੀ ਸਭ ਕੱਪੜਿਆਂ ਨਾਲ ਭਰਿਆ ਦਾ ਲੇਕਿਨ ਤੁਸੀਂ ਹੁਣੇ ਕਿਥ ਕਹਿ ਦੋ ਜਾਣ ਤੇ ਪਹਿਲਾਂ ਅਸੀਂ ਇਹੀ ਉਹ ਕਹਾਂਗੇ ਸਾਡੇ ਕੋਲ ਕੱਪੜੇ ਹੈ ਨਹੀਂ ਹੈ
ਹਾਂਜੀ ਜਿੱਥੇ ਸੂਟਾਂ ਦੀ ਗੱਲ ਆਉਂਦੀ ਹੈ ਨਾ ਉਹਥੇ ਸਾਰੇ ਇਹੀ ਸੋਚਦੇ ਨੇ ਕਿ ਹਾਏ ਕਿਸੇ ਨੇ ਮੈਨੂੰ ਦੱਸਿਆ ਹ ਕਿ ਤੁਸੀਂ ਮੈਨੂੰ ਦੱਸਿਆ ਤੇ ਮੈਂ ਜਲਦੀ ਜਾ ਕੇ ਵੇਖਾਂ ਖਰੀਦਾਂ ਪਾਵਾਂ ਫੇਰ ਉਹਨੂੰ ਅੱਜ ਕੱਲ ਇਹੀ ਹੈ ਸ਼ੌਕ
ਕੋਈ ਦੇਨ ਤੇ ਵੀ ਜੀ ਨਹੀਂ ਕਰਦਾ ਸੂਟ ਕੋਈ ਅਹ ਕੋਈ ਹੋਏ ਕਿ ਕਿਸੇ ਨੂੰ ਦੇ ਦੇਈਏ ਕੋਈ ਕਿਸੇ ਵੇਲੇ ਕੋਈ ਕੰਮ ਵਾਲੀ ਮੰਗ ਲਏ ਕੱਪੜੇ ਜਦੋਂ ਕੱਢੋ ਇਹ ਤੇ ਵਧੀਆ ਇਹ ਤੇ ਪਾਲਵਾਂਗੀ ਇਹ ਤੇ ਮੈਂ ਉਹਨੂੰ ਦੇ ਦਾਂਗੀ ਇਹ ਤੇ ਉਹ ਵੇ ਇਹ ਤੇ ਇਹ ਵੇ ਪਾਣਾ ਹੈ ਨੀ ਲੇਕ ਲੇਕਿਨ ਅਸੀਂ ਦੇਵਾਂਗੇ ਵੀ ਨਹੀਂ ਕਿਸੇ ਨੂੰ
ਹਾਂਜੀ-ਹਾਂਜੀ ਇਹ ਗੱਲ ਤੇ ਸਹੀ ਆਖੀ ਤੁਸੀਂ ਕਿਉਂਕਿ ਅਸੀਂ ਲੋਕ ਜਿੰਨੇ ਵੀ ਸੂਟ ਹੋਣ ਨਾ ਚਾਹੇ ਕਿੰਨੀ ਵੀ ਵਰਾਇਟੀ ਹੋਵੇ ਸਾਡੇ ਕੋਲ ਮਨ ਮਨ ਦੀ ਚਾਹ ਨਹੀਂ ਖਤਮ ਹੁੰਦੀ ਅਰੇ ਇਹ ਸੂਟ ਲੈ ਲਈਏ, ਅੱਜ ਉੱਥੇ ਚੱਲੇ ਆ ਇਹ ਸੂਟ ਲੈ ਲਈਏ ਅੱਜ ਇੱਥੇ ਜਾ ਰਹੇ ਆ ਏ ਸੂਟ ਲੈ ਲਈਏ ਮਨ ਚ ਚਾਹ ਸੂਟਾਂ ਦੀ ਕਦੇ ਖਤਮ ਹੀ ਨਹੀਂ ਹੁੰਦੀ ਸਾਨੂੰ ਵੀ
ਸਾਨੂੰ ਤਾਂ ਨਾ ਮਤਲਬ ਬਚਪਨ ਤੋਂ ਹੀ ਹੈ, ਅਸੀਂ ਨਾਨਕੇ ਜਾਂਦੇ ਸੀ ਨਾ ਛੁੱਟੀਆਂ ਤੇ ਜਿਸ ਤਰ੍ਹਾਂ ਅਸੀਂ ਹੁਣ ਇਹ-ਇਹ ਵਾਲੇ ਐ ਸੀਜ਼ਨ ਗਏ ਹਾਂ ਅਗਰ ਅਸੀਂ ਅਗਰ ਅਗਲੀ ਛੁੱਟੀਆਂ ਤੇ ਗਾਏ ਹਾਂ ਨਾ ਗਰਮੀਆਂ ਦੀਆਂ ਔਰ ਅਸੀਂ ਅਗਰ ਕੋਈ ਪੁਰਾਣਾ ਕੱਪੜਾ ਲੈ ਗਏ ਮੇਰੇ ਮਾਮਾ ਜੀ ਦੇ ਬੱਚੇ ਪਿੱਛੇ ਪੈ ਜਾਂਦੇ ਸੀ ਆ ਤੇ ਪਿਛਲੀ ਵਾਰ ਸੂਟ ਲੈ ਕੇ ਆਈ ਸੀ ਇਹ ਲੈ ਕੇ ਕਿਉਂ ਆਈਆਂ ਹੁਣ ਇਹ ਤਾਂ ਪੁਰਾਣਾ ਇੱਕ ਸਾਲ ਪੁਰਾਣਾ ਇੱਥੇ ਪਾਏਂਗੀ ਫਾੜ ਦਿੰਦੇ ਨੇ ਕਿ ਭਈਆ ਪੁਰਾਣੇ ਕੱੜੇ ਨਹੀਂ ਇਹ ਜੁੱਤੀ ਪੁਰਾਣੀ ਜੁੱਤੀ ਪਾ ਕੇ ਆਈ ਹੈ ਤੁ ਉਵੀ ਨਾਨਕੇ ਆਈ ਹੈ ਜੁੱਤੀ ਨਵੀਂ ਲੈ ਕੇ ਆਓ ਇਹਦੀ
ਇਹ ਗੱਲ ਤੁਹਾਡੀ ਸਹੀ ਹੈ ਇਹ ਗੱਲ ਤੁਹਾਡੀ ਸਹੀ ਹੈ। ਅਸੀਂ ਲੋਕੀ ਕਰਦੇ ਹਾਂ ਅਸੀਂ ਖੁਦ ਪੇਕੇ ਜਾਂਦੇ ਹਾਂ। ਤੇ ਚੱਪਲਾਂ ਲੈ, ਕੱਪੜੇ ਲੈ, ਕਿ ਬਈ ਅਸੀਂ ਅਸੀਂ ਇਹ ਵਾਲੇ ਪਿਛਲੀ ਵਾਰ ਲੈ ਕੇ ਗਏ ਸੀ ਅਸੀਂ ਇਹਂ ਨੀ ਪਾਉਣੇ ਹੁਣ ਸਾਨੂੰ ਸਭ ਚੀਜ਼ਾਂ ਨਵੀਂ ਚਾਹੀਦੀਆਂ ਨੇ ਸਾਡੇ
ਪਿਛਲੇ ਸਾਲ ਲੈਕੇ ਗਏ ਸੀ, ਹੁਣ ਤੇ ਅਸੀਂ ਲੈਕੇ ਹੀ ਨਹੀਂ ਜਾਣੇ।
ਹਾਂ, ਐ ਗੱਲ ਤੇ ਤੁਹਾਡੀ ਬਿਲਕੁਲ ਸਹੀ ਹੈ।
ਮੈਂ ਤੇ ਮਤਲਬ ਉਹ ਕਜ਼ਨ ਸਿਸਟਰ ਵਗੈਰਾ ਬ੍ਰਦਰ ਪਿਛਲੇ ਸਾਲ ਤੂੰ ਲੈ ਕੇ ਆਏ ਸੀ, ਤੁਸੀਂ ਤਾਂ ਪਿਛਲੇ ਸਾਲ ਪਾਏ ਸੀ ਆ ਕਪੜੇ। ਤੁਸੀਂ ਪਾਈ ਚਲੋ ਅਸੀਂ ਆਪਣੇ ਘਰ ਆ ਅਸੀਂ ਅਸੀਂ ਜਿੰਨੇ ਮਰਜ਼ੀ ਪੁਰਾਣੇ ਪਾਈਏ ਲੇਕਿਨ ਤੁਸੀਂ ਆਪਣੇ ਨਾਨਕੇ ਆ ਹੋ ਤੁਸੀਂ ਨਵੇਂ ਪਾਓਗੇ।
ਸਹੀ ਗੱਲ ਕਹਿ ਰਹੇ ਹੋ। ਮੈਂ ਵੀ ਪਤਾ ਮਨ ਚ ਮੈਂ ਵੀ ਮੈਂ ਵੀ ਮੰਮੀ ਦੇ ਘਰ ਆਈ ਹਾਂ ਹਾਂਜੀ। ਹਾਂ ਭੈਣ ਭਰਾਵਾਂ ਚ ਲੜਾਈ ਹੁੰਦੀ ਫਿਰ ਉਹੀ ਹੁੰਦਾ ਫਿਰਾਰੇ ਉਹ ਖੁਦ ਅੱਗੇ ਆ ਕੇ ਦਿਲਾਂਗੇ ਚਲੋ ਬਈ।
ਆਹੋ।
ਲੈ ਜਾਣਾ ਹੈ, ਲੈਣੀ ਜ਼ਰੂਰ ਏ।
ਹਾ
ਹਾਂਜੀ।
ਬੋਲ ਸੀ ਫਿਰ, ਪਿਆਰ ਵੀ ਬੜਾ ਕਰਦੇ ਸੀ। ਮਤਲਬ ਅਸੀਂ ਕਿਤੇ ਚਲੇ ਜਾਣਾ ਏ ਤੇ, ਦੂਜੇ ਮਾਮੇ ਘਰ ਚਲੇ ਗਏ, ਇੱਧਰ-ਓਧਰ ਚਲੇ ਗਏ, ਤੇ ਬਈਆ ਆਏ ਨੀ। ਸਵੇਰ ਦੇ ਬਾਰ-ਬਾਰ ਪਿੱਛੇ ਆਨਾ, ਨਾਨੀ ਨੂੰ ਕਹਿਣਾ, ਕਿ ਸਾਡੇ ਘਰ ਨੀ ਆ ਰਹੇ, ਸਾਡੇ ਘਰ ਨੀ ਆ ਰਹੇ।
ਭੈਨ-ਭਰਾਵਾਂ ਦਾ ਪਿਆਰ, ਭੈਨ- ਭਰਾਵਾਂ ਦਾ ਪਿਆਰ ਐਸੇ ਨੂੰ ਤਾ ਪਿਆਰ ਆਖਦੇ ਨੇ, ਫਿਰ।
ਅ ਨਹੀਂ ਆਜ ਵੀ ਬਹੁਤ ਪਿਆਰ ਕਰਦੇ ਨੇ, ਮਤਲਬ ਬਹੁਤ ਕਰਦੇ ਨੇ, ਅੱਜ ਵੀ ਕਹਿੰਦੇ ਆ, ਆਓ, ਰਹੋ ਸਾਡੇ ਕੋਲ।
ਕੱਲ ਮੈਂ ਸ਼ੋਪਿੰਗ ਤੇ ਗਈ ਸੀ, ਲੈਕੇ ਆਂਈ ਆ ਸੂਟ ਪਾਰਟੀ ਵੇਅਰ ਪਾਉਣ ਵਾਸਤੇ। ਕੀ ਚਲੋ ਇੱਥੇ ਆਏਆਂ, ਘੱਟ ਤੋਂ ਘੱਟ ਸੂਟ ਤੋ ਲੈਕੇ ਜਾਈਏ। ਦੋ-ਤਿੰਨ ਜੋੜੇ ਸੂਟ ਲੈਕੇ ਜਾਈਏ ਤਾਕੀ, ਐ ਹੁੰਦਾ ਕਿ ਕਈ
ਹੁੰਦੀਏ, ਆਪਣੇ ਕੱਪੜੇ ਤੇ ਹੁੰਦਾ ਕਿ ਹਾਂ ਵੀ, ਉੱਥੇ ਗਏ ਸੀ। ਅਸੀਂ ਉੱਥੋਂ ਆ ਖਰੀਦਕੇ ਲਿਆਏ ਆਂ।
ਹਾਂਜੀ, ਫਿਰ ਮਨ ਕੀਤਾ ਕਿ, ਬਈ ਸੂਟ ਲੈ ਲਈਏ, ਚਲੋ ਫਿਰ ਸ ਜਾਣ ਤੋਂ ਪਹਿਲਾ ਆਪਣੀ ਤਿਆਰੀ ਰੱਖੀਏ। ਅੱਜ-ਕੱਲ ਬੱਚਿਆਂ ਦੇ ਸਕੂਲ ਵੀ ਖੁਲਣ ਵਾਲ ਨੇ ਤੇ, ਫਿਰ ਤੁਹਾਨੂੰ ਪ ਤਾ ਹੀ ਇਹ ਤਿਆਰੀ ਰੱਖਣੀ ਪੈਂਦੀ ਹੈ, ਕਿ ਚਲੋ ਖਰੀਦਦਾਰੀ ਕਰ ਲਈਏ ਫਿਰ ਪੜ੍ਹਾਈ ਸਭ ਵਧੀਆ ਏ।
ਹੋਰ, ਚਲੋ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗਲ ਕਰਕੇ।
ਹਾਂਜੀ, ਧਾਡੇ ਨਾਲ ਵੀ ਗੱਲ ਕਰਕੇ ਬਹੁਤ ਵਧੀਆ ਲੱਗਿਆ। ਫਿਰ ਗੱਲ ਕਰਾਂਗੇ, ਸਤਿ ਸ੍ਰੀ ਅਕਾਲ।